ਹੈਲੋ।
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ-ਚਾਲ।
ਤੁਸੀਂ ਸੁਣਾਓ ਅੱਜ ਕਿਵੇਂ ਯਾਦ
ਅ ਮੈਂ ਕਿਹਾ ਮਹਾਰਾਜ ਤੁਸੀਂ ਸੈਰ 'ਚ ਜਾਂਦੇ ਹੋ ਸਾਨੂੰ ਪੁੱਛਦੇ ਹੀ ਕੋਈ ਨੀ।
ਅੱਛਾ। ਤੁਹਾਨੂੰ ਵੀ ਪਤਾ ਲਗ ਗਿਆ ਦਾ ਫੋਨ ਆਇਆ। ਸਾਰੇ ਮੈਨੂੰ ਕਹੀ ਜਾਂਦੇ ਨੇ ਸੈਰ ਤੇ ਕਿ ਮੈਂ ਤੇ ਕਿੰਨਾ ਟਾਈਮ ਹੋ ਗਿਆ ਵੇ ਵਿੱਚੋਂ ਹੋਣਾ ਹੀ ਸ਼ੁਰੂ ਕੀ ਤੀ ਸੀ ਥੋੜੇ ਦਿਨ ਹੀ ਹੋਏ ਨੇ, ਥੋੜਾ ਮੇਰੀ ਤਬੀਅਤ ਠੀਕ ਨੀ ਨਾ ਰਹਿੰਦੀ। ਹਾਂ ਬਸ ਮੇਰੀ ਤਬੀਅਤ ਨ ਨਾ ਠੀਕ ਰਹਿੰਦੀ ਹਾਂ ਮੇਰੀ ਤਬੀਅਤ ਨੀ ਨਾ ਠੀਕ ਰਹਿੰਦੀ ਨਾ ਉਸ ਵਜ੍ਹਾ ਤੋਂ ਨਾ ਮੈਨੂੰ ਡਾਕਟਰ ਨੇ ਨਾ ਸੈਰ ਕਹੀ ਦੀ ਹੈ ਸਵੇਰੇ ਸ਼ਾਮੀ ਦੀ। ਤੇ ਫੇਰ ਓ ਉਸ ਚੱਕਰ ਸਵੇਰੇ ਗੁਰਦੁਆਰੇ ਤੋਂ ਆ ਕੇ ਆਪਣਾ ਸੈਰ ਵਾਲਾ ਤੇ ਚਲੇ ਜਾਂਨਾ ਵਾਂ। ਸਵੇਰੇ ਗੁਰਦੁਆਰੇ ਤੋਂ ਆ ਕੇ ਸੈਰ ਜਾਨਾ ਫੇਿਰ ਮੈਂ ਸ਼ਾਮੀ ਜਾਂਨਾ ਵਾਂ ਸੈਰ ਆਪਣਾ ਅੱਠ ਨੌ ਵਜੇ ਹਾਂਜੀ ਹਾਂਜੀ।
ਕੋਈ ਨੀ ਸਾਨੀ ਪੁੱਛ ਲਿਆ ਆਪਾਂ ਵੀ ਤਿਆਰ ਹੀ ਆ।
ਹਾਂਜੀ, ਕੋਈ ਨੀ ਤੁਸੀਂ ਚਲੋ, ਤੁਸੀਂ ਆਪ ਹੀ ਨੀ ਆਂਦੇ ਪਿੱਛੇ ਮੈਂ ਤੁਹਾਡੀ ਮਿਸਿਸ ਨੂੰ ਫੋਨ ਕੀਤਾ ਸੀ, ਤੇ ਮੈਂ ਕਿਹਾ ਸੀ ਮੈਂ ਕਿਹਾ ਭਾਜੀ ਪਤਾ ਲੱਗਿਆ ਸੀ ਤੁਸੀਂ ਠੀਕ ਨੀ ਸੀ ਤੇ ਮੈਂ ਕਿਹਾ ਭਾਜੀ ਠੀਕ ਨ ਐਦਾ ਈ ਬਈ ਤੁਸੀਂ ਔਨਾਂ ਨੂੰ ਵੀ ਕੋ ਸੈਰ ਕਰ ਲੈਣ, ਯੋਗਾ ਕਰ ਲੈਣ, ਪਰ ਜਿੰਮ ਵਗੈਰਾ ਨਾ ਕਰੋ ਤੁਸੀਂ ਕਿਉਂਕਿ ਤੁਸੀਂ ਠੀਕ ਨੀ ਰਹਿੰਦੇ ਨਾ ਤੇ ਜਿੰਮ ਚ ਤੁਹਾਨੂੰ ਪਤਾ ਜ਼ੋਰ ਵ ਵਗੈਰਾ ਲੱਗਦਾ ਹੈ, ਡਾਇਟ ਵੀ ਖਾਣੀ ਪੈਂਦੀ ਏ ਤੁਸੀਂ ਆਪਣਾ ਨੋਰਮਲ ਹਲਕਾ ਭੋਜਨ ਖਾਔ ਨਾਲ ਤੁਸੀਂ ਸਵੇਰੇ ਸ਼ਾਮੀ ਦੀ ਸੈਰ ਕਰੋ। ਤਾਂ ਹੀ ਤੁਸੀਂ ਠੀਕ ਰਹੋਗੇ।
ਬਸ ਭਾਜੀ, ਜਿੰਮ ਦਾ ਟਾਈਮ ਨੀ ਹੁੰਦਾ ਯੋਗਾ ਦਾ ਵੀ ਟਾਈਮ ਨਹੀਂ ਨਿਕਲਦਾ। ਮੈਂ ਕਿਹਾ ਚੱਲ ਸੈਰ ਤਾਂ ਹੈਗਾ ਨਾ ਬੰਦੇ ਨੇ ਘੁੰਮਣਾ ਹੀ ਹੈ ਜੋ ਬਾਈਕ ਤੇ ਘੁੰਮਣਾ ਜੋ ਪੈਦਲ ਘੁੰਮ ਲਏ ਬੰਦਾ
ਅੱਛਾ ਅੱਛਾ ਹਾਂ ਤੁਸੀਂ ਆ ਜਾਣਾ ਸਵੇਰੇ ਪੰਜ ਵਜੇ ਜਾਂਦੇ ਹ ਅਸੀਂ ਤੇ ਹ ਸ਼ਾਮੀ ਆਪਣਾ ਸੱਤ ਸ਼ਾਮਿ ਸੱਤ ਤੇ ਨੀ ਅੱਠ ਸਾਢੇ ਅੱਠ ਵੱਜ ਜਾਂਦੇ ਨੇੀ ਕਿਉਂਕਿ ਕੀ ਹੁੰਦਾ ਆਪਣਾ ਡਿਨਰ ਲੇਟ ਹੁੰਦਾ ਉਸ ਵਜਾ ਤੋਂ ਅਸੀਂ ਲੇਟ ਹੋ ਜਾਂਦੇ ਹਾਂ ਥੋੜਾ ਹ
ਤੇ ਸਵੇਰ ਦਾ ਟਾਈਮ ਥੋੜਾ ਲੇਟ ਕਰ ਸਕਦੇ ਹੋ ਤੇ ਪੰਜ ਵਜੇ ਨਾ ਮੈਂ ਉਹ ਫੈਕਟਰੀ ਖੋਲਣ ਜਾਣਾ ਹੁੰਦਾ ਹੈ ਨਾ ਤੇ ਮੈਨੂੰ ਉੱਥੇ ਥੋੜ੍ਹੀ ਦੇਰ ਰੁਕਣਾ ਪੈਂਦਾ ਹੈ
ਤੁਹਾਡੇ ਕਰਕੇ ਮੈਂ ਆਪਣਾ ਛੇ ਸਵਾ ਛੇ ਤੱਕ ਕਰ ਲਾਂਗਾ ਇਸ ਤੋਂ ਲੇਟ ਨੀ ਕਿਉਂਕਿ ਮੈਂ ਆ ਕੇ ਨਾ ਥੋੜਾ ਸੋਹਣਾ ਹੁੰਦਾ ਜੇ ਤੇ ਫੇਿਰ ਉਸ ਚੱਕਰ ਵਿਚ ਨਾ ਮੈਂਨੂੰ ਇਹੀ ਮੇਨ ਗੱਲ ਤੇ ਇਹ ਵੀ ਮੈਂ ਤਾਂ ਥੋੜੀ ਜਲਦੀ ਜਾਨਾ ਵਾਂ
ਅੱਛਾ ਅੱਛਾ ਨਹੀਂ ਠੀਕ ਕਰਦੇ ਹੋ ਤੁਸੀਂ ਤੁਹਾਨੂੰ ਤਾਂ ਫੇਿਰ ਆ ਕੇ ਆਰਾਮ ਮਿਲ ਜਾਂਦਾ ਭਾਜੀ ਆਪਾਂ ਸਹਿਣ ਤੇਓ ਵੀ ਨਹੀਂੀ ਮਿਲਦਾ
ਹਾਂਜੀ ਹਾਂਜੀ
ਆਪਾਂ ਤੇ ਪੰਜ ਵਜੇ ਤੋਂ ਉੱਠੇ ਹਦੇ ਹਾਂ ਸ਼ਾਮੀ ਉਹਣ ਜਾ ਕੇ ਰਾਤੀ ਸੋਵਾਂਗੇ ਬਸ ਗਿਆਰਾਂ ਸਾਢਡੇ ਗਿਆਰਾਂ ਵੱਜ ਜਾਂਦੇ ਹੁੰਦੇ ਜ ਸਵੇਰੇ ਫਰ ਪੰਜ ਵਜੇ ਉੱਠਣਾਉੁੰਦਾ ਹੈ
ਹਾਂ ਮੈਂ ਵੀ ਤਾਂ ਫ਼ਿਰ ਕਹਿਣਾ ਵੈ ਤੁਸੀਂ ਆਪਣਾ ਛੇ ਵਜੇ ਤੱਕ ਫੇਿਰ ਉੱਠ ਜਾਣਾ ਜ਼ਿਆਦਾ ਲ ਦੇਰ ਨਾ ਕਰਨਾ
ਨਹੀਂ ਨਹੀਂ ਮੈਂ ਉੜ ਤੇ ਵੀਰ ਜੀ
ਇੱਕ ਨਾ ਤੁ ਤੁਸੀਂ ਹਾਂ ਇੱਕ ਤੇ ਨਾ ਤੂਅਨੂੰ ਕਹਿਣਾ ਤੁਸੀਂ ਫਾਸਟ ਫੂਡ ਨਾ ਖਾਇਆ ਕਰੋ ਮੈਂ ਤੁਹਾਨੂੰ ਸਹੀ ਦੱਸਾਂ ਤੁਹਾਡੀ ਬੜੀਆਂ ਸਨੈਪਾਂ ਵੇਖਣਾ ਕਦੇ ਤੁਸੀਂ ਕੇ ਐਫ ਸੀ ਗਏ ਹੁੰਦੇ ਹੋ ਕਦੀ ਤੁਸੀਂ ਗ੍ਰਿਲ ਮਾਸਟਰ ਗਏ ਹੁੰਦੇ ਹੋ ਤੁਸੀਂ ਇੰਨਾ ਫਾਸਟ ਫੂਡ ਖਾਂਦੇ ਹੋ ਨਾ ਵਜ੍ਹਾ ਤੋਂ ਤੁਹਾਡੀ ਤਬੀਅਤ ਠੀਕ ਨਹੀਂੀ ਰਹਿੰਦੀ ਅਸੀਂ ਤੇ ਪਤਾ ਹਰ ਚੀਜ਼ ਅਸੀਂ ਘਰ ਬਣਾਉਦੇ ਹਾਂ ਬਿਲਕੁਲ ਬਾਹਰ ਦਾ ਨਹੀਂੀ ਖਾਂਦੇ ਬਿਲਕੁਲ ਵੀ ਨਾ ਤਾਂ ਲਿਆ ਮੋਮੋਸ ਵਗੈਰਾ ਮੋਮੋਸ ਵੀ ਅਸੀਂ ਘਰ ਬਣਾਉਣੇ ਹੁੰਦੇ ਨਾ ਅਸੀਂ ਜਿਹੜੇ ਉਹਦੀ ਉਹ ਹੁੰਦੀ ਹੈ ਮਤਲਬ ਆਪਾਂ ਮੈਦੇ ਦੀ ਬਜਾਏ ਅਸੀਂ ਸੂਜੀ ਤੇ ਆਟਾ ਮਿਕਸ ਕਰਕੇ ਨਾ ਥੋੜ੍ਹਾ ਜ ਵੇਸਨ ਪਾ ਲੈਂਦੇ ਹਾਂ ਉਹ ਇੱਕ ਤਾਂ ਦੇਖੋ ਵੇਸਨ ਖਰਾਬ ਨੀ ਕਰਦਾ ਹੈਨਾ ਸੂਜੀ ਦੇ ਵੀ ਫਾਇਦਾ ਹੀ ਹੈਗੇ ਨੇ ਤੇ ਆਟਾ ਤੁਹਾਨੂੰ ਪਤਾ ਉਹਦਾ ਫਾਇਦਾ ਅਸੀਂ ਮੈਦੇ ਮੁਦੇ ਵਾਲੇ ਚੀਜ਼ਾਂ ਬਿਲਕੁਲ ਨਹੀਂੀ ਖਾਣਦੇ ਈਵਨ ਸੇਵੀਆਂ ਬਣਾਉਦੇ ਹਾਂ ਅਸੀਂ ਘਰ ਸੇਵੀਆਂ ਵੀ ਸਾਡੀ ਮੰਮਾ ਮੰਮੀ ਹੈਗੇ ਨਾ ਜਿਹੜੇ ਮੇਰੇ ਉਹ ਵੀ ਮੰਮੀ ਹੱਥ ਤੇ ਵੱਟਦੇ ਨੇ ਸੇਵੀਆਂ ਵੀ ਮਤਲਬ ਥੋੜਾ ਆਟਾ ਪਾਉਂਦੇ ਨੇ ਥੋੜੀ ਸੂਜੀ ਪਾਉਂਦੇ ਨੇ ਮੈਦਾ ਤੇ ਅਸੀਂ ਬਿਲਕੁਲ ਨੀ ਯੂਜ ਕਰੀ ਕਿਉਂਕਿ ਦੋ ਦੋ ਤਿੰਨ ਤਿੰਨ ਮਹੀਨੇ ਗਲਦਾ ਨੀ ਹੈਗਾ ਮੈਦਾ
ਹਾਂਜੀ ਹਾਂਜੀ ਉਹ ਤੇ ਹੈ ਸਗੋਂ ਮੈਂ ਵੀ ਆਪਣੀ ਮਿਸਿਸ ਨੂੰ ਕਹਿੰਦਾ ਮੈਂ ਘ ਹੀ ਕੁਛ ਬਣਾ ਲਿਆ ਹ
ਹੋਰ ਉਹਨਾਂ ਨੂੰ ਘਰ ਹੀ ਬਣਵਾਇਆ ਕਰੋ ਆਏ ਦਿਨ ਮੈਂ ਤੁਹਾਡੀ ਸਨੈਪ ਵੇਖਣਾ ਕਦੇ ਤੁਸੀਂ ਕਿੱਥੇ ਆਉਂਦੇ ਹੋ ਕਦੀ ਕਿੱਥੇ ਆਉਂਦੇ ਹੋ
ਤੇ ਕੋਈ ਗੱਲ ਨੀ ਮੈਂ ਆਪਣਾ ਮਿਸਿਸ ਨੂੰ ਕਹ ਅੱਗੋਂ ਬਾਹਰ ਰਹਿਣ ਤੇ ਤਕਾਰੀ ਬਣਾ ਲੋ
ਆਇਆ ਕਰੋ ਨਾਲੇ ਤੇ ਸਭ ਤੋਂ ਵਧੀਆ ਕੀ ਗੱਲ ਨੇ ਸੈਰ ਜ਼ਰੂਰੀ ਦੇਖੋ ਤੁਸੀਂ ਸੈਰ ਕਰੋਗੇ ਨਾ ਤੁਹਾਨੂੰ ਹੀ ਫਾਇਦਾ ਹੈਗਾ ਤੁਹਾਨੂੰ ਇੱਕ ਤੇ ਤੁਹਾਨੂੰ ਕਿੰਨੀਆਂ ਐਸੀਆਂ ਬਿਮਾਰੀਆਂ ਹੁੰਦੀਆਂ ਬੰਦੇ ਦੇ ਅੰਦਰ ਹਰ ਇੱਕ ਇਨਸਾਨ ਦੇ ਅੰਦਰ ਹੁੰਦੀਆਂ ਜੋ ਸਿਰਫ਼ ਸੈਰ ਕਰਨ ਨਾਲ ਆਪੇ ਦੂਰ ਹੋ ਜਾ ਜਾਂਦੀਆਂ ਨੇ ਕਿਉਂਕਿ ਅੱਜ ਕੱਲ ਪਤਾ ਕੋਈ ਵੀ ਚੀਜ਼ ਨਾ ਪਿਓਰ ਨਹੀਂ ਠ ਜੇ ਪਹਿਲੇ ਟਾਈਮ ਕੀ ਹੁੰਦੇ ਸੀ ਜਿਹੜੇ ਸਾਡੇ ਬਜ਼ੁਰਗ ਸੀ ਉਹਨਾਂ ਦੇ ਐਮ ਹਾਂ ਤੇ ਹੁਣ ਸਾਡੇ ਟਾਈਮ ਤੇ ਕੋਈ ਵੀ ਚੀਜ਼ ਪਿਰ ਨ ਹੈ ਮੈਂ ਤੇ ਖੁੱਦ ਕਿੰਨਾ ਟਾਈਮ ਪਿੱਛੇ ਠੀਕ ਨੀ ਰਿਹਾ ਸੀ ਫੇਿਰ ਮੇਰਾ ਇਲਾਜ ਵਗੈਰਾ ਕਰਾਇਆ ਮਤਲਬ ਟ੍ਰਰੀਟਮੈਂਟ ਚੱਲਦਾ ਰਿਹਾ ਹੁਣ ਕਾਫੀ ਟਮ ਹੋ ਗਿਆ ਹੁਣ ਤੇ ਨੀ ਹੈ ਪਰ ਡਾਕਟਰ ਨੇ ਮੈਨੂੰ ਪਹਿਲੇ ਕਿਹਾ ਸੀ ਕਿ ਦਵਾਈ ਮੈਂ ਤਾਂ ਦਿਆਂਗਾ ਜੇ ਤੁਸੀਂ ਦੋ ਟਾਈਮ ਸੈਰ ਕਰਿਆ ਕਰੋਗੇ
ਅੱਛਾ
ਹਾਂ ਹੁਣ ਮੈਂ ਤਾਂ ਛੂਟ ਮੈਂ ਤੁਹਾਨੂੰ ਕਹ ਮੇਰੀ ਦਵਾਈ ਛੇ ਮਹੀਨੇ ਹੋ ਗਏ ਮੈਂ ਦਵਾਈ ਨੀ ਖਾਧੀ ਮੈਨੂੰ ਬੜੀ ਦਿੱਕਤ ਹੋ ਗਈ ਸੀ ਲੀਵਰ ਵਿਚ ਇਨਫੈਕਸ਼ਨ ਹੋ ਗਈ ਸੀ ਮਤਲਬ ਹੋਰ ਵੀ ਸੀ ਦਿੱਕਤ ਉਸ ਵਜਾ ਤੋਂ ਨਾ ਮੈਂ ਕਾਫ਼ੀ ਟਾਈਮ ਦਵਾਈ ਚੱਲੀ ਬਟ ਮੈਨੂੰ ਐ ਇਹ ਬਿਲਕੁਲ ਫਿੱਟ ਫਿੱਟ ਹੋ ਗਿਆ ਮੈਂ ਬਸ ਸੈਰ ਸੈਰ ਨ ਛੱਡੀ
ਜੀ
ਹੋਰ ਸੁਣਾਓ ਭਾਜੀ ਘੁੰਮਣ ਦਾ ਕੋਈ ਪਲੈਨ ਨਹੀ ਹੈ
ਨਹੀਂ ਚਲੋ ਵਧੀਆ ਗੱਲ ਹੈ ਤੁਸੀਂ ਸੈਰ ਵਗੈਰਾ ਕਰਦੇ ਹੋ ਮੈਂ ਵੀ ਸੋਚ ਰਹਾ ਨਾ ਮੈਨੂੰ ਵੀ ਪ੍ਰੋਬਲਮ ਹੋ ਰਹੀ ਸੀ ਬਈ ਇੱਕ ਤੇ ਵੇਟ ਵੱਧ ਰਿਹਾ ਸੀ
ਹਾਂ ਮੈਂ ਤੁਹਾਡੀ ਫੋਟੋ ਵੇਖੀ ਤੁੁਰ ਤੇ ਬੜੀ ਹੈਲਦੀ ਹੋਈ ਤੇ ਮੈਨੂੰ ਲੱਗਦਾ ਅੱਸੀ ਨੱਬੇ ਹੋ ਅੱਸੀ ਬਾਹਰ ਹੋ ਤੁਸੀਂ
ਹਾਂਜੀ ਹਾਂਜੀ ਹੋ ਗਿਆ ਹੋਣਾ ਪਰ ਯ ਨ ਮੈਂ ਵਿ ਕਿਆ ਨਹੀਂ ਪਹਿਲੇ ਸ ਉਹ ਠੀਕ ਸੀ ਹਣ ਤੇ ਓਵਰਵੇੇਟ
ਤੇ ਹੋਰ ਇੰਨਾ ਮੋਟਾਪਾ ਚੰਗਾ ਨੀ ਹੁੰਦਾ ਹਜੇ ਤੇ ਤੁਹਾਡੇ ਬੱਚੇ ਮੇਰੇ ਖਿਆਲ ਡੇਢ ਇੱਕ ਸਾਲ ਦਾ ਤੁਹਾਡਾ ਬੇਟਾ ਹਨਾ ਤੁਸੀਂ ਤੇ ਅਜੇ ਹੁਣੇ ਤੋਂ ਹੀ ਭ ਅੰ ਕਲ ਲੱਗਦੇ ਹੋ ਕੱਲ ਨੂੰ ਦੇਖੋ ਵੱਡਾ ਹੋਏਗਾ ਤੁਸੀਂ ਤੇ ਪਤਾ ਨੀ ਕੀ ਤੁਸੀਂ ਥੋੜਾ ਆਪਣੀ ਸਿਹਤ ਵੱਲ ਧਿਆਨ ਦਿਓ
ਹਾਂਜੀ ਹਾਂਜੀ ਤੁਸੀਂ ਵੀ ਤੇ ਭਾਜੀ ਜਵਾਨ ਬਣੀ ਜਾ ਰਹੇ ਹੋ ਨਾ ਫਿਰ ਆਪਾਂ ਕਿੱਥੇ ਜਾਵਾਂਗੇ ਤੁਸੀਂ ਸੈਰ ਕਰਕੇ ਤੇ ਸਾਰੀ ਜਵਾਨੀ ਜਾ ਰਹੇ ਹੋ ਸਾਨੂੰ ਬੁੜਾਪਾ ਭੇਜੀ ਜਾ ਰਹੇ ਓ
ਤੇ ਮੈਂ ਤੇ ਤੁਹਾਨੂੰ ਕਿਹਾ ਤੁਸੀਂ ਬਾਹਰ ਦਾ ਖਾਣਾ ਬੰਦ ਕਰੋ ਬਿਲਕੁਲ ਅਵੋਇਡ ਕਰੋ ਤੁਸੀਂ ਬਾਹਰ ਦਾ ਤੇ।
ਕੋਈ ਨੀ ਤੁਸੀਂ ਮੇਰੀ ਮਿਸਿਸ ਨੂੰ ਸਮਝਾਉਣਾ ਹੀ ਉਹ ਬਾਹਰ ਜਦਾ ਕਰਵਾਉਂਦੀ ਮੇਰਾ।
ਦੇਖੋ ਮੈਂ ਹੁਣ ਦੇਖੋ ਮੈਂ ਉਹਨਾਂ ਨਾਲ ਨੀ ਨਾ ਗੱਲ ਕਰ ਸਕ ਅੱਛਾ ਨੀ ਲੱ ਇਹ ਨਾਲ ਗੱਲ ਕਰੋ ਕਿਉਂਕਿ ਵੇਖੋ ਮੈਂ ਤੁਹਾਡਾ ਹੀ ਫਾਇਦਾ ਹੈਗਾ ਤੁਸੀਂ ਜਿੰਨਾ ਘੱਟ ਬਾਹਰ ਦਾ ਖਾਓਗੇ ਨਾ ਓਨਾ ਤੁਹਾਡਾ ਕਲਸਟਰ੍ਰੋਲ ਸਹੀ ਘੱਟੇਗਾ ਨਹੀਂ ਤਾਂ ਬਾਹਰ ਦਾ ਖਾਓਗੇ ਕੈਲਸਟਰ੍ਰੋਲ ਵੱਧਦਾ ਰਹੇਗਾ ਸਾਰੀ ਬਿਮਾਰੀਆਂ ਹੀ ਉਹਦੇ ਤੋਂ ਹੀ ਹੁੰਦੀਆਂ ਨੇ ਹਨਾ।
ਹਾਂਜੀ-ਹਾਂਜੀ ਉਹ ਤਾਂ ਗੱਲ ਠੀਕ ਹੈ ਪਰ ਤੁਸੀਂ ਸਰ ਆਪਣੀ ਮਿਸ ਨੂੰ ਕਹਿ ਦੋ ਨਾ ਮੇਰੀ ਮਿਸ ਨਾਲ ਗੱਲ ਕਰ ਲੈਣਗੇ।
ਹਾਂ ਐਵੇਂ ਕਰਾਂਗਾ ਮੈਂ ਗੱਲ ਕਰਾ ਦਾਂਗਾ ਹਜੇ ਤੇ ਵੇਖੋ ਸਮਰ ਵੇਕੇਸ਼ਨ ਨੇ ਪੇਕੇ ਗਈ ਦੀਏ ਤੇ ਆਪਣਾ ਪੰਦਰਾਂ ਜਾਂ ਸੋਲਾਂ ਤਰੀਕ ਆਏਗੀ ਫੇਰ ਮੈਂ ਤੁਹਾਡੀ ਗੱਲ ਕਰਾ ਦਾਂਗਾ ਕਿਉਂਕਿ ਉੱਥੇ ਥੋੜ੍ਹਾ ਤੁਹਾਨੂੰ ਪਤਾ ਹੈ ਪੇਕੇ ਜਾ ਕੇ ਬਿਜੀ ਹੁੰਦੀ ਆ ਫੋਨ-ਫੂਨ ਪਤਾ ਨੀ ਚੱਕੇ ਗੱਲ ਹੋਏ ਨਾ ਹੋਏ। ਆਏਗੀ ਨਾ ਫਿਰ ਮ ਤੁਸੀਂ ਇੱਕ ਕੰਮ ਕਰਨਾਂ ਆਏਗੀ ਨਾ ਤੁਸੀਂ ਆ ਹੀ ਜਾਣਾ ਸਾਡੇ ਘਰ ਫਿਲਹਾਲ ਤੇ ਤੁਸੀਂ ਤੁਸੀਂ ਕੱਲ ਤੋਂ ਸੈਰ ਤੇ ਆਓ ਸਵੇਰੇ ਮੇਰੇ ਨਾਲ ਹੁਣ ਅੱਜ ਤੇ ਮੇਰੇ ਘਰ ਗੈਸਟ ਆਏ ਦੇ ਨੇ ਅੱਜ ਨਹੀਂ ਮੈਂ ਆ ਸਕਦਾ ਸੈਰ।
ਅੱਛਾ-ਅੱਛਾ
ਇਥ ਘਰ ਹੀ ਮਾੜੀ ਮੋ ਹੁਣ ਮੈਂ ਕਰਦਾ ਹੀ ਪਿਆ ਤੁਹਾਡੇ ਨਾਲ ਗੱਲ ਕਰਦੇ ਕਰਦੇ ਸੈਰ।
ਨਹੀਂ-ਨਹੀਂ ਚਲੋ ਵਧੀਆ ਗੱਲ ਕਰ ਰਹੇ ਹੋ। ਮੈਂ ਤੇ ਕਰ ਲਈ ਏ ਸ਼ਾਮੀ। ਥੋੜ੍ਹੀ ਦੇਰ ਕੀਤੀ ਸੀ ਉੱਪਰ ਹੀ ਛੱਤ ਤੇ ਹੀ।
ਅੱਛਾ- ਅੱਛਾ
ਹਾਂਜੀ ਹੁਣ ਕਮਰੇ ਚ ਬੈਠੇ ਹੋਏ ਆ, ਮੈਂ ਕਿਹਾ ਚੱਲ ਆਰਾਮ ਕਰੀਓ ਹੁਣ।
ਅੱਛਾ-ਅੱਛਾ
ਤੇ ਤੁਹਾਡੀ ਮਿਸ ਸੀ ਆ ਜਾਨ ਗੇ ਅਠਾਰਾਂ ਤਰੀਕ ਨੂੰ ਗੁਰਪੁੁਰਬ ਵੀ ਹੈਗਾ।
ਪੰਦਰਾਂ ਨੂੰ ਆ ਜਾਣਾ ਉਹਨੇ ਪੰਦਰਾਂ ਸੋਲਾਂ ਮੈਂ ਛੱਡ ਆਏ ਸੀ। ਉਹਨਾਂ ਦਾ ਭਰਾ ਛੋੜ ਜਾਏਗਾ ਮੈਂ ਛੋੜ ਆਇਆ ਸੀ ਉਹਨੂੰ, ਹੁਣ ਉਹਦਾ ਭਰਾ ਕਹਿੰਦਾ ਸੀ ਮੈਂ ਲੈ ਲੈ ਆਵਾਂਗਾ, ਮਤਲਬ ਮੈਂ ਛੱਡ ਜਾਂ ਗਾ ਨਾਲ਼ੇ ਆਪਣੀ ਵੋਹਟੀ ਲੈਜਾਗਾ, ਓਹਦੀ ਵੋਹਟੀ ਆਈ ਦੀਏ ਇਥੇ ਰਹਿਣ ਸਾਡੇ ਪਾਸੇ।
ਅੱਛਾ-ਅੱਛਾ
ਹਾਂਜੀ ਹਾਂ
ਉਹ ਤੁਹਾਡੀ ਸਲਿਆਜ ਮਤਲਬ ਤੁਹਾਡੇ ਇੱਥੇ ਹੀ ਹੈਗੀ ਏ।
ਹਾਂ ਤੁਹਾਡੀ ਮਿਸਜ਼ ਨਹੀਂ ਗਈ ਰਹਿਣ ਇਸ ਵਾਰ।
ਨਹੀਂ-ਨਹੀਂ, ਉਹ ਪਿੱਛੇ ਹੋ ਆਈ ਸੀ।
ਹਾਂ ਨਾਲੇ ਉਹ ਤੇ ਹੋ ਆਏਗੀ ਕਿਉਂਕਿ ਤੁਹਾਡਾ ਬੇਟਾ ਛੋਟਾ ਹੈ ਉਹਨਾਂ ਦੇ ਕੋਈ ਸਕੂਲ ਸਿਸਟਮ ਨੀ ਹੈ ਨਾ ਉਥੇ ਫੇਰ ਜਦੋਂ ਮਰਜ਼ੀ ਆ ਜਾ ਸਕਦੇ ਜਦੋਂ ਸਕੂਲ ਪਾਓਗੇ ਉਦੋਂ ਫੇਰ ਦਿੱਕਤ ਹੁੰਦੀ ਫੇਰ ਬੰਦਾ ਕਹਿੰਦਾ ਸਾਲ ਇਹ ਚ ਇੱਕ ਵਾਰੀ ਚੱਕ ਕਰ ਲੱਗਦਾ ਵੇ ਜੂਨ ਇਚ ਈ। ਸਰਦੀਆਂ ਚ ਵਿੱ ਉੰਝ ਨਿਕਲਿਆ ਜਾਂਦਾ ਧੂੰਦ ਏਨੀ ਪੈ ਜਾਂਦੀ ਜੋਦੋ ਜਨਵਰੀ ਜਨਵਰੀ ਦੀ ਛੁੱਟੀਆਂ ਹੁੰਦੀਆਂ ਨੇ ਇਨੀ ਧੁੰਦਾਂ ਹੁੰਦੀਆਂ ਨੇ ਤੇ ਉਦੋਂ ਉੰਝ ਨੀ ਨਿਕਲਿਆ ਜਾਂਦਾ ਤੇ ਗਰਮੀਆਂ ਚ ਹੀ ਇੱਕ ਮਹੀਨਾ ਉਹਦੇ ਚ ਬੰਦਾ ਆ ਜਾ ਸਕਦਾ।
ਉਹ ਮੈਂ ਤਾਂ ਹੁਣੇ ਨੀ ਭੇਜ ਜਾਣਾ ਇਹਨਾਂ ਨੂੰ ਮੈਂ ਕਿਹਾ ਚਲੋ, ਗਰਮੀ ਬੜੀ ਹੈ ਕਰਨਗੇ ਕੀ ਉੱਥੇ ਜਾ ਕੇ।
ਅੱਛਾ-ਅੱਛਾ ਹਾਂ ਗਰਮੀ ਤੇ ਹੈ ਹੀ ਹੈ ਵੇਖੋ ਗਰਮੀ ਦੇ ਵੇਖਿਆ ਜਾਏ ਗਰਮੀ ਦੀ ਵਜ੍ਹਾ ਤੋਂ ਤੇ ਅਸੀਂ ਹੋਣ ਏ ਸੀ ਲਵਾਇਆ ਪੰਤਾਲੀ-ਛਿਆਲੀ ਡਿਗਰੀ ਟੈਂਪਰੇਚਰ ਹੁੰਦਾ ਜੇ।
ਹਾਂਜੀ-ਹਾਂਜੀ।
ਅਰੇ ਵੀਰ ਜੀ ਇਸ ਵਾਰ ਨਾ ਬੜੀ ਗਰਮੀ ਪੈ ਰਹੀ ਹੈ।
ਬਸ ਤਾਂਹੀ ਕਰਕੇ
ਹੁਣ ਤੁਸੀਂ ਮੈਂ ਤੁਹਾਨੂੰ ਯ ਤੇ ਤੁਸੀਂ ਇੱਕ ਕੰਮ ਕਰੋ ਮੈਂ ਨਾ ਮੇਰੇ ਹੈਗੇ ਨੇ ਇੱਕ ਸਾਡੇ ਇੱਥੇ ਭਾਜੀ, ਮਤਲਬ ਆਪਣੇ ਸਰਦਾਰ ਭਰਾ ਨੇ ਤੇ ਉਹ ਨਾ ਮਤਲਬ ਪਹਿਲੇ ਉਹ ਜਿੰਮ ਵਗੈਰਾ ਮਤਲਬ ਟ੍ਰੇਨਰ ਸੀ। ਹੁਣ ਤੇ ਉਹਨਾਂ ਨੇ ਖੈਰ ਆਪਣੀ ਫੈਕਟਰੀ ਵਗੈਰਾ ਖੋਲਲੀਏ ਜੇ ਤੁਸੀਂ ਕਹੋਗੇ ਨਾ ਤੁਹਾਨੂੰ ਮੈਂ ਡਾਇਟ ਮੰਗਵਾ ਦਾਗਾ। ਸੇਵਨ ਬਲ, ਪਹਿਲੇ ਤੁਸੀ ਮੈਨੂੰ ਆਪਣੀ ਰਿਪੋਰਟਾਂ ਵਗੈਰਾ ਭੇਜ ਦੋ। ਜਿਹੜੇ ਤੁਸੀਂ ਪਿੱਛੇ ਟੈਸਟ ਕਰਾਏ ਨਾ।
ਹਾਂਜੀ।
ਹਾਂ, ਤੁਸੀਂ ਮੈਨੂੰ ਉਹ ਭੇਜ ਦੋ, ਤੇ ਉਹਦੇ ਹਿਸਾਬ ਨਾਲ ਮੈਂ ਤੁਹਾਨੂੰ ਆਪਣਾ ਉਹ ਮੰਗਵਾ ਦਵਾਂਗਾ, ਕੀ ਬੋਲਦੇ ਨੇ, ਡਾਇਟ ਫੇਰ ਤੁਸੀਂ ਉਸ ਹਿਸਾਬ ਨਾਲ ਚੱਲੋਗੇ ਨਾ ਇੱਕ ਤੁਹਾਡਾ ਵੇਟ ਥੋੜੇ ਟਾਈਮ ਦੇ ਵਿੱਚ-ਵਿਚ ਤੁਹਾਡਾ ਵੇਟ ਵੀ ਬਿਲਕੁਲ ਸਹੀ ਹੋ ਜਾਏਗਾ। ਜਿਹੜਾ ਤੁਸੀਂ ਪਾਾਪਿਆਂ ਵਾਲਾ ਢਿੱਡ ਤੁਸੀ ਬਾਹਰ ਕੱਢਿਆ ਦਾ ਇਹਵੀ ਅੰਦਰ ਹੋ ਜਾਵੇਗਾ।
ਅੱਛਾ-ਅੱਛਾ, ਬਸ ਕੀ ਕਰੀਏ ਵੀਰ ਜੀ? ਰੋਟੀਆਂ ਖਾ-ਖਾ ਕੇ ਨਾ ਢਿੱਡ ਬਾਹਰ ਆਇਆ ਪਿਆ।
ਵੈਸੇ ਤੁਸੀਂ ਡਰਿੰਕ ਵਗੈਰਾ ਤੇ ਨਹੀਂ ਕਰਦੇ ਹੋ।
ਨਹੀਂ-ਨਹੀਂ ਤੁਸੀਂ ਕਰਵਾਓਗੇ ਤੇ ਵੀਰ ਜੀ ਕਰ ਲਵਗੇ ਤੁਹਾਡੇ ਨਾਲ।
ਨਹੀਂ-ਨਹੀਂ ਦੇਖੋ ਨਾ-ਨਾ ਪੀਕੇ ਹੱਥ। ਤਿੰਨਾਂ ਦੇ।
ਉਹ ਨਹੀਂ, ਤੁਸੀਂ ਹੱਥ ਨਹੀਂ ਤੁਸੀਂ ਮੂੰਹ ਲਾਉਂਦੇ ਹੋ।
ਉਹ ਨਹੀਂ- ਨਹੀਂ, ਐਸੀ ਗੱਲ ਨਹੀਂ ਹੈਗੀ।
ਨਹੀਂ- ਨਹੀਂ, ਮੈਂ ਮਜ਼ਾਕ ਕਰ ਰਿਹਾ ਵੀਰ ਜੀ ਕਿਉਂਕਿ ਹਰ ਵਾਰੀ ਬੰਦਾ ਸੀਰੀਅਸ ਰਹਿ ਕੇ ਵੀ ਕੋਈ ਫਾਇਦਾ ਨੀ ਹੈਨਾ।
ਹਾਂ, ਬਿਲਕੁਲ -ਬਿਲਕੁਲ ਯਾਰ ਤੁਹਾਡੀ ਬਿਲਕੁਲ ਸਹੀ।
ਹਾਂਜੀ- ਹਾਂਜੀ ਕੋਈ ਨੀ ਵੀਰ ਜੀ ਮੈਂ ਤੁਹਾਡੀ ਸਲਾਹ ਯਾਦ ਰੱਖਾਂਗਾ। ਚਲੋ ਸੋੇਦੇ ਹਾਂ ਹੁਣ, ਠੀਕ ਹੈ ਵੀਰ ਜੀ।
ਓਕੇ। ੰਦਰ